ਹਮ
ਹੋ
ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਨੇ?
ਬਸ ਵਧੀਆ ਤੁਸੀਂ ਸੁਣਾਓ?
ਅ ਮੈਂ ਨਾ ਕੋਲ ਵੇ ਖੀ ਹੁਣੇ ਵੇਖ ਕੇ ਤੁਆਡੀ ਮਿਸ ਕੋਲਸ ਪਈਆਂ ਹੋਈਆਂ ਸੀ, ਮੈਂ ਕੇਆ ਦੇਖਾਂ ਕੀ ਕੈਣ ਪੇ ਨੇ ਭਾਜੀ।
ਹੂੰ, ਮੈਂ ਪੁੱਛਣਾ ਸੀ ਹਾਲ ਚਾਲ ਸੁਣਾਓ ਆਪਣੇ? ਆਪਣੇ ਹਾਲ ਚਾਲ ਸੁਣਾਓ ਕੀਦਾਂ ਸਭ ਘਰ ਠੀਕ?
ਹਾਂਜੀ?
ਮੈਂ ਕੈ ਰੇਹਾ ਘਰ ਵਗੈਰਾ ਸਭ ਠੀਕ ਤੁਆਡੇ?
ਹਾਂਜੀ-ਹਾਂਜੀ ਘਰ ਸਾਰੇ ਵਧੀਆ-ਵਧੀਆ ਤੁਸੀਂ ਸੁਣਾਓ?
ਹਾਂਜੀ ਬਸ ਵਧੀਆ ਮੈਂ ਤਾਂ ਤੁਹਾਨੂੰ ਫ਼ੋਨ ਏਸ ਲੀ ਕੀਤਾ ਸੀ ਓ ਘਰ ਅਸੀਂ ਵਨੇਆ ਨਾ ਤੁਆਨੂੰ ਪਤਾ ਈ ਐ ਘਰ ਬਣ ਰਏ ਸਾ
ਹਾਂ-ਹਾਂ ਘਰ ਬਣ ਗਿਆ ਤੁਡਾ, ਚਲੋ ਅ ਤੇ ਵਧੀਆ ਗੱਲ ਐ ਵਧਾਈਆਂ
ਧਾਨੂੰ ਵੀ ਵਧਾਈਆਂ
ਹਾਂ
ਬਸ ਮੈਂ ਧਾਨੂੰ ਫੇਰ ਇਨਵੀਟੇਸ਼ਨ ਦੇ ਰਿਹਾ ਸੀ ਦੀਦੀ ਪੂਜਾ ਵਗੈਰਾ ਰੱਖੀ ਘਰ, ਪਾਠ ਵਗੈਰਾ। ਮੈਹਾ ਅਗਲੇ ਹਫ਼ਤੇ ਦਾ ਰੱਖੇਆ।
ਅੱਛਾ-ਅੱਛਾ-ਅੱਛਾ ਚਲੋ ਵਧੀਆ ਹੋਰ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
ਹਾਂ ਬੇਲਕੁਲ ਸਭ ਆਣਗੇ।
ਤੁਸੀਂ ਤਾਂ ਉਲਟਾ ਏਕ ਦੇਨ ਪੈਲੇ ਆਣਾ ਏਥੇ।
ਆ ਬੇਲਕੁਲ ਆਵਾਂਗੇ ਅਸੀਂ ਟੈਮ ਦੀ ਗੱਲ ਈ ਹੈਗੀ ਏ ਤੇ।
ਆਨੈ ਟੈਮ ਸੀਰ ਆਨੈ ਬੇਲਕੁਲ ਔਰ ਜਣ ਦੀ ਬੇਲਕੁਲ ਜਲਦੀ ਨੀ
ਨਈ-ਨਈ, ਹਾਂ ਬੇਲ ਕੋਲਾ ਆਵਾਂਗੇ-ਆਵਾਂਗੇ ਸਾਰੇ ਆਵਾਂਗੇ ਬੋਤ ਖੁਸ਼ੀ ਹੋਈ ਐ ਸੁਣ ਕੇ ਤੇ ਘਰ ਬਣ ਗੇਆ ਪੂਰਾ?
ਹਾਂਜੀ-ਹਾਂਜੀ ਬਣ ਗੇਆ ਸਾਰਾ ਬਸ ਓ ਇੱਕ ਅੱਧਾ ਰੈ ਰੇਆ ਪੀਛੇ ਜਾ ਗਾਰਡਨ ਏਰੀਆ ਰੈ ਰੇਆ ਥੋੜਾ ਜਾ ਕੰਮ, ਬਸ ਓ ਵੀ ਹੋ ਜਾਣਾ ਇੱਕ ਅੱਧੇ ਦੇਨ ਤੱਕ।
ਅੱਛਾ-ਅੱਛਾ, ਕਿਵੇਂ-ਕਿਵੇਂ ਆ ਕਿੰਨੇ ਫਲੋਰਸ ਨੇ?
ਫਲੋਰ ਤੇ ਈਕੋ ਈ ਹੈਗਾ।
ਆਂ ਮੇਰਾ ਚੱਕਰ ਲੱਗੇਆ ਨੀ ਨਾ ਤੇ ਮੈਂ ਤੇ ਬੇਲਕੁਲ ਵੀ ਨੀ ਦੇਖਿਆ ਕੇ ਕੇਵੇਂ ਦਾ ਬਨੇਆ ਐ, ਆਏ ਸੀ ਤੇ ਏ ਵੇਖ ਕੇ ਗਏ ਸੀ। ਮੈਂ ਤੇ ਬੇਲਕੁਲ ਵੀ ਨਈ ਦੇਖੇਆ ਦਾ, ਅੱਛਾ ਦੋ ਫਲੋਰਸ ਨੇ?
ਹਾਂਜੀ ਗਰਾਊਂਡ ਤੇ ਏ ਫਸਟ।
ਅੱਛਾ-ਅੱਛਾ ਅੱਛਾ ਤੇ ਕੇਵੇਂ-ਕੇਵੇਂ ਕੀਨੇ-ਕੀਨੇ ਕਮਰੇ ਪਾਏ ਨੇ?
ਗਰਾਊਂਡ ਫਲੋਰ ਫਸਟ ਫਲੋਰ ਤਾਂ ਸੇਮ ਹੀ ਐ ਮਤਲਬ ਚਾਰ-ਚਾਰ ਰੂਮ ਐ ਦੋਨਾਂ ਚ।
ਅੱਛਾ-ਅੱਛਾ ਪਰ ਆ ਜਗਾ ਤੇ ਕਾਫੀ ਵੱਡੀ ਸੀ ਓ।
ਹਾਂਜੀ ਆ ਕਾਫੀ ਅੱਛੀ ਫੇਰ ਵੈਂਟੀਲੇਸ਼ਨ ਵਾਸਤੇ ਰੱਖੇਆ ਨਾ ਥੋੜਾ ਵੱਡਾ ਏਰੀਆ ਈ
ਅੱਛਾ-ਅੱਛਾ ਤੇ ਕਿਚਨਸ ਵਗੈਰਾ ਓਪਨ ਰਖਵਾਈ ਐ?
ਹਾਂ ਓਪਨ ਕਿਚਨ ਐ।
ਅੱਛਾ ਹਾਂ ਤੁਹਾਡੇ ਤੇ ਲਿਫਟ ਵੀ ਲੱਗੀ ਆ ਨਾ।
ਹਾਂਜੀ ਹਾਂਜੀ ਲਿਫਟ ਵੀ ਲੱਗ ਗਈ ਹੈ ਹੁਣ ਤੁਸੀਂ ਆ ਨਾ ਤੁਹਾਨੂੰ ਉੱਪਰ ਸੀਡੀ ਸੀਡੀ ਤੇ ਨਹੀਂ ਜਾਣਾ ਪਏਗਾ।
ਹਾਂ ਉਹੀ ਸੁੱਖ ਹੋ ਜਾਏਗਾ ਲਿਫਟ ਦਾ। ਲੱਗ ਗਈ ਹੈ ਵੈਸੇ ਹੀ ਆ ਅਜੇ ਲੱਗਣੀ ਹੈ।
ਲਾਗੀ ਲਿਫਤ ਲਾਗੀ ਹੈ।
ਅੱਛਾ ਅੱਛਾ।
ਬਾਹਰ ਦੀ ਕੰਪਨੀ ਹੈ ਜਰਮਨੀ ਦੀ ਉੱਥੇ ਦੀ ਹੈ।
ਅੱਛਾ ਅੱਛਾ ਅੱਛਾ।
ਹਾਂਜੀ।
ਹੋਰ ਕੀ ਨਵਾਂ ਕੀ ਲੱਗ ਵਾਇਆ ਵਧੀਆ।
ਵਧੀਆ ਤੁਹਾਡੇ ਵਾਸਤੇ ਪੂਰਾ ਪਾਰਟੀ ਰੂਮ ਬਨਵਾਏ ਦਾ ਇੱਕ ਆਓ ਜਦੋਂ ਤੁਹਾਡੇ ਵਾਸਤੇ ਇੱਕ ਪਾਰਟੀ ਰੂਮ ਬਣਵਾਇਆ ਦਾ।
ਅੱਛਾ ਅੱਛਾ ਉਹਦੇ ਵਿੱਚ ਕੀ ਕਰਵਾਇਆ।
ਮਤਲਬ ਪੂਲ ਵਗੈਰਾ ਰੱਖਿਆ ਹੈ ਬਾਰ ਵਗੈਰਾ ਬਣਵਾਇਆ ਹੈ।
ਅੱਛਾ ਐ ਤੇ ਵਧੀਆ ਹੈ ਬੱਚੇ ਵੀ ਨੇ ਤੁਹਾਡੇ ਘਰ ਤੇ ਵਧੀਆ ਇੰਜੋਏਮੈਂਟ ਹੋ ਜਾਏਗਾ
ਹਾਂ
ਹਾਂ ਹੋਰ ਪੱਥਰ ਵਗੈਰਾ
ਪੱਥਰ ਤਾਂ ਤੁਹਾਨੂੰ ਪਤਾ ਇ ਹੈ ਬਾਹਰੋਂ ਆਇ ਇਟੈਲੀਅਨ ਲਗਵਾਏ ਦਾ
ਅੱਛਾ ਬਾਹਰੋਂ ਆਇਆ
ਆਹੋ ਇਟਲੀਅਨ
ਨਹੀਂ-ਨਹੀਂ ਅ ਜ਼ਮੀਨ ਵਾਲਾ
ਹਾਂ ਜ਼ਮੀਨ ਵਾਲਾ
ਅੱਛਾ-ਅੱਛਾ ਤੇ ਉਹ ਵੀ ਤੇ ਲੱਗੀਆਂ ਸੀ ਬੈਡ ਦੇ ਪਿੱਛੇ ਵਾਲੀ ਟਾਈਲਸ
ਹਾਂ ਉਹ-ਉਹ ਇੱਕੋ ਹੀ ਕਮਰੇ 'ਚ ਲਗਵਾਈਏ
ਅੱਛਾ ਮਤਲਬ ਦੋਨੋ ਕਮਰਿਆਂ ਚ ਉਹ ਸਿਰਫ਼ ਇੱਕ ਕਮਰੇ 'ਚ
ਨਹੀਂ ਚਾਰ ਕਮਰੇ ਨੇ ਟੋਟਲ ਇੱਕ ਫਲੋਰ 'ਤੇ ਚਾਰ ਕਮਰੇ ਨੇ ਟੋਟਲ ਨਹੀਂ
ਅੱਛਾ
ਹਾਂਜੀ
ਚਾਰ ਇੱਛੋਂ ਹੀ ਕਮਰੇ ਚ ਲਗਵਾਇਆ
ਹਾਂ ਇੱਕੋ ਚ ਲੱਗਦਾ ਫਿਰ ਆਰਕੀਟੈਕਟ ਕਹਿ ਰਿਹਾ ਸੀ ਕੀ ਇੱਕੋ ਹੀ
ਅੱਛਾ-ਅੱਛਾ ਤੇ ਫਰਨੀਚਰ ਵਗੈਰਾ
ਫਰਨੀਚਰ ਵਗੈਰਾ 'ਤੇ ਬਣਵਾਇਆ ਸੀ ਇੱਥੇ
ਅੱਛਾ ਸਾਰਾ ਨਿਊ ਹੀ ਬਣਿਆ ਹੋਏਗਾ
ਹਾਂ ਪੁਰਾਣਾ ਤਾਂ ਇੱਕ ਹੀ ਜਾਏਗਾ
ਹਾਂ ਤੇ ਹੁਣ ਜਿਹੜਾ ਤੁਹਾਡਾ ਹੈ ਘਰ ਜਿਹੜਾ ਇਹ ਵਾਲੇ ਘਰ ਫਰਨੀਚਰ ਹੈਗਾ ਉਹਦਾ ਕੀ ਕਰੋਗੇ
ਇਹ ਇੱਥੇ ਪਿਆ ਰਹੇਗਾ ਮਤਲਬ ਇੱਥੇ ਤੇ ਫਰਨੀਚਰ ਇੱਥੇ ਦਾ ਤਾਂ ਕੁਛ ਨਹੀਂ ਛੇਡਨਾ ਸੀ ਜੋ ਹੈ ਇੱਥੇ ਪਿਆ ਹੈਗਾ
ਠੀਕ ਐ ਵਧੀਆ ਹੈ ਹਾਂ ਪਰ ਫਿਰ ਇਹ ਵਾਲੇ ਘਰ ਵਿਚ ਕੌਣ ਰਹੇਗਾ ਫਿਰ ਤੁਹਾਡੇ
ਇਹ ਘਰ ਤੁਸੀਂ ਲੇ ਲੋ ਆ ਕੇ ਅਸੀਂ ਤੇ ਰਹਿਣਾ ਨੀ
ਅੱਛਾ ਹਾਂ ਤੇ ਇਹ ਘਰ ਵਿਚ ਵੀ ਤੁਹਾਡਾ ਕਾਫੀ ਫਰਨੀਚਰ ਪਿਆ ਦਾ ਹੈ
ਹਾਂ ਅੱਛਾ ਬਹੁਤ ਸਾਰਾ ਪਿਆਦਾ ਤੁਹਾਨੂੰ ਪਤਾ ਹੀਏ
ਹਾਂ ਉਹੀ ਨਾ ਇੱਥੇ ਤੇ ਮੈ ਆਨਦੀ ਰਹਿੰਦੇ ਆਾਂ ਜਿਵੇਂ ਕਾਫ਼ੀ ਚੀਜ਼ਾਂ ਪਈਆਂ ਹੋਈਆਂ ਤੇ ਐ ਇੱਥੇ ਪਈ ਰਹਿਣਗੀਆਂ
ਅਜੇ ਤਾਂ ਇਹਦਾ ਕੁਛ ਪਲੈਨ ਨਹੀਂ ਹੈ ਬਾਕੀ ਦੇਖਾਂਗੇ ਕੀ ਪਤਾ ਅੱਗੇ ਰੈਂਟ ਤਾਂ ਦੇ ਦੀਈਏ ਨਹੀਂ ਤਾਂ ਪਿਆ ਰਵੇ ਕੁਛ ਦਿੱਕਤ ਤੁਡੀ ਨਾ
ਚਲੋ ਵਧੀਆ ਹੈ
ਹਾਂਜੀ
ਆਵਾਂਗੇ ਅਸੀਂ ਜ਼ਰੂਰ
ਆ ਜਾਨਾ ਇੱਕ ਕਮ ਸੇ ਕਮ ਇੱਕ ਦਿਨ ਪਹਿਲੇ ਆਣਾ ਔਰ ਇੱਕ ਦਿਨ ਬਾਅਦ ਜਾਣਾ ਹੈ ਤਿੰਨ ਦਿਨ ਰੁਕ ਕੇ ਜਾਨਾ ਹੈੱ
ਹਾਂ, ਤੇ ਹੁਣੇ ਤੁਸੀਂ ਪਿੱਛੇ ਕਿੱਧਰ ਘੁੰਮਣ ਵੀ ਤੇ ਗਏ ਸੀ
ਹਾਂ ਘੁੰਮਦੇ ਰਹਿੰਦੇ ਹਾਂ ਅਸੀਂ ਤੇ ਜਾਂਦੇ ਰਹਿੰਦੇ ਹਾਂ
ਨਹੀਂ ਉਹ ਵਧੀਆ ਜਿਹੀ ਜਗ੍ਹਾ ਲੱਗਦੀ ਵੀ ਸੀ ਕੋਈ
ਅੱਛਾ! ਉਹ ਉੱਥੇ ਮੈਂ ਲੈਵੈਂਡਰ ਗਿਆ ਹੋਇਆ ਸੀ
ਉਹ ਕੀ ਜਗ੍ਹਾ ਹੈ
ਉਹ ਹੈਗਾ ਹੈ ਮਸੂਰੀ ਤੋਂ ਉੱਪਰ ਹੈਗਾ ਇੱਕ ਏਰੀਆ
ਅੱ ਅੱਛਾ-ਅੱਛਾ ਕੀ ਉੱਥੇ
ਉੱਥੇ ਟਰੈਕ ਕਰਕੇ ਜਾਣਾ ਪੈਂਦਾ ਦਸ ਪੰਦਰਾਂ ਕਿਲੋਮੀਟਰ ਬਹੁਤ ਜ਼ਿਆਦਾ ਅੱਛਾ ਵਿਊ ਹੈ
ਅੱਛਾ ਅੱਛਾ।
ਹਮਮਮ
ਸਹੀ ਏ ਵਧੀਆ ਲੱਗਦੀ ਪਈ ਸੀ ਫੋਟੋਜ਼ ਵੇਖਿਆ ਸੀ ਮੈਂ ਕਾਫ਼ੀ ਸਾਰੀ ਫੋਟੋਆਂ ਪਾਉਂਦੇ ਹੋ ਤੁਸੀਂ।
ਹਾਂ ਮਤਲਬ ਘੁੰਮਦੇ ਤਾਂ ਰਹੀਦਾ ਏ ਫਿਰ।
ਹਾਂ, ਇਸ ਤੋਂ ਪਹਿਲੇ ਵੀ ਤੁਸੀਂ ਉੱਥੇ ਵੀ ਤੇ ਗਏ ਸੀ ਤੁਸੀਂ ਜੈਪੁਰ ਗਏ ਸੀ ਸ਼ਾਇਦ।
ਹਾਂ ਉਹ ਜੈਪੁਰ ਹੀ ਗਏ ਸੀ ਉੱਥੇ, ਉੱਥੇ ਥੋੜ੍ਹਾ
ਹਾਂ, ਉੱਥੇ ਕਿੱਥੇ ਕਿੱਥੇ ਘੁੰਮੇ?
ਉੱਥੇ ਤਾਂ ਅਸੀਂ ਬਹੁਤ ਜਗ੍ਹਾ ਗਏ ਸੀ ਅਜਮੇਰ ਦਾ ਕਿਲ੍ਹਾ
ਅੱਛਾ ਅੱਛਾ।
ਇੱਕ ਪਾਣੀ ਵਾਲਾ ਕਿਲ੍ਹਾ ਹੈਗਾ।
ਪਾਣੀ ਵਾਲਾ ਕਿਲਾ ਹੈਗਾ।
ਹਾਂ ਪਾਣੀ ਦੇ ਵਿੱਚ ਕਿਲ੍ਹਾ ਬਣਿਆ ਦਾ ਇੱਕ।
ਅੱਛਾ ਤੇ ਫੇਰ ਉਹਦੇ ਵਿੱਚ ਜਾ ਸਕਦੇ ਨੇ।
ਨਹੀਂ ਨਹੀਂ ਜਾ ਨਹੀਂ ਸਕਦੇ ਦੂਰੋਂ ਦੇਖ ਸਕਦੇ ਨੇ ਉੱਥੇ।
ਅੱਛਾ ਅੱਛਾ ਵੀ ਮੈਂ ਕਿਹਾ
ਹਵਾ ਮਹਿਲ ਵੀ ਦੇਖਿਆ ਸੀ।
ਹਾਂ।
ਬਾਕੀ ਇੱਕ ਅਸੀਂ ਉੱਥੇ ਗਏ ਸੀ ਇੱਕ ਪਤਾ ਨਹੀਂ ਕੀ ਬਣਿਆ ਦਾ ਸੀ, ਬੱਚਿਆਂ ਦਾ ਹੀ ਬੜਾ ਵਧੀਆ ਤੁਹਾਨੂੰ ਜਾਣਾ ਚਾਹੀਦਾ ਉੱਥੇ।
ਹਾਂ।
ਟਿਕਟ ਲੱਗੇਗੀ ਉੱਥੇ ਨਾ ਦਸ ਅਲੱਗ ਅਲੱਗ ਚੀਜ਼ਾਂ ਐਡਵੈਂਚਰ ਸਪੋਟਸ ਹੈਗੀ।
ਅੱਛਾ।
ਹਾਂ ਉੱਥੇ ਬਹੁਤ ਕੁਛ ਬਣਿਆ ਦਾ, ਮਤਲਬ ਦੇਖਣ ਲਾਇਕ ਜਗ੍ਹਾ ਹੈਗੀ ਏ।
ਹਾਂ ਤੁਹਾਡਾ ਸਹੀ ਏ, ਤੁਸੀਂ ਤੇ ਘੁੰਮਦੇ ਫਿਰਦੇ ਰਹਿੰਦੇ ਓ। ਕੰਮ ਦੇ ਪਰਪਜ਼ ਨਾਲ। ਆਵਾਂਗੀ ਆਵਾਂਗੀ ਜਲਦੀ ਆਵਾਂਗੀ। ਅਸੀਂ ਤੇ ਘਰ ਹੀ ਬੈਠੇ ਰੈਂਦੇ ਹਾਂ ਹੁਣ ਤੇ ਗਰਮੀ ਇੰਨੀ ਹੋ ਗਈ ਏ ਬਾਰ ਨਿਕ ਨਿਕਲਣ ਨੂੰ ਮਨ ਹੀ ਨਹੀਂ ਕਰਦਾ, ਉੱਥੇ ਜੈਪੁਰ ਤੇ ਬੜੀ ਜੈ ਨਹੀਂ ਜੈਪੁਰ ਤੇ ਬੋਤ ਗਰਮੀ ਹੋ ਰਹੀ ਹੋਏਗੀ ਉੱਥੇ ਤੇ।
ਹਾਂ ਇਸ ਟਾਈਮ ਤੋਂ ਜਾਣ ਦਾ ਉੱਥੇ ਫਾਇਦਾ ਨਹੀਂ ਏ, ਜਿਸ ਟੈਮ ਅਸੀਂ ਗਏ ਸੀ ਤਾਂ ਤਾਂ ਠੀਕ ਸੀ ਮੌਸਮ।
ਹਾਂ ਉਹੀ ਤੇ ਇਸ ਟਾਈਮ ਤੇ ਗਰਮੀ ਬੜੀ ਪੈਂਦੀ ਪਈ ਏ, ਇਸ ਟੈਮ ਤੇ ਬਸ ਮਨ ਏ ਕੀ ਪਹਾੜਾਂ ਤੇ ਚਲੇ ਜਾਓ।
ਹਾਂ ਪਹਾੜਾਂ ਤੇ ਮੈਂ ਵੀ ਜਾਣ ਲੱਗਾ ਪਹਾੜਾਂ ਤੇ ਬਸ ਥੋੜੇ ਦਿਨਾਂ ਤੱਕ।
ਅੱਛਾ।
ਹਾਂ ਫਲੀ ਦਾ ਪਲੈਨ ਬਣਾਇਆ ਸੀ।
ਹਾਂ ਠੀਕ ਐ ਵੀ ਘੁੰਮਦੇ ਫਿਰਦੇ ਰਹੋ। ਤੁਸੀਂ ਤੇ ਵਧੀਆ ਓ, ਕੰਮ ਦੇ ਪਰਪਸ ਨਾਲ ਜਾਂਦੇ ਰੈਂਦੇ ਹੋ ਇੱਧਰ ਉੱਧਰ। ਸਾਡਾ ਤੇ ਹੋ ਹੀ ਨਹੀਂ ਪਾਂਦਾ, ਹੁਣ ਬੱਚਿਆਂ ਦੀ ਛੁੱ ਛੁੱਟੀਆਂ ਵੀ ਪਈਆਂ ਹੋਈਆਂ, ਤੁਹਾਨੂੰ ਪਤਾ ਹੀ ਐ ਫੇਰ ਬੱਚੇ ਵੀ ਜਿੱਦ ਪਏ ਹੋਏ ਨੇ ਕਿ ਕਿੱਧਰ ਲੈ ਕੇ ਜਾਓ ਲੈ
ਬੱਚਿਆਂ ਨੂੰ ਸਾਡੇ ਕੋਲ ਅਸੀਂ ਘੁੰਮਾ ਲਿਆਵਾਂਗੇ, ਤੁਹਾਡੇ ਕੋਲ ਤੇ ਟਾਈਮ ਨਹੀਂ ਹੈਗਾ।
ਕਿੱਥੇ ਤੁਸੀਂ ਆਪ ਵੇਹਲੇ ਥੋੜ੍ਹੀ ਹੁੰਦੇ ਹੋ।
ਨਹੀਂ ਅਸੀਂ ਫਿਰ ਵੀ ਜਾਂਦੇ ਰੈਂਦੇ ਆ ਘੁੰਮਣ।
ਹਾਂ ਤੇ ਕਿਤੇ ਜਾਉਗੇ ਤੇ ਕਿਤੇ ਲੈ ਜਾਣਾ ਬੱਚਿਆਂ ਨੂੰ ਵੀ।
ਹਾਂ ਤੁ ਤੁਸੀਂ ਵੀ ਨਾਲ ਚੱਲਣਾ।
ਮੇਰਾ ਤੇ ਮਨ ਨੀ ਕਰਦਾ, ਮੈਨੂੰ ਵੈਸੇ ਵੀ ਉਹ ਵੋਮਿਟ ਹੋ ਜਾਂਦੀ ਆ। ਕਾਰ ਵਿਚ, ਪਹਾੜਾਂ ਵਿਚ ਤੇ ਮੈਂ ਨੀ ਜਾਂਦੀ ਐਵੇਂ ਮੂਡ ਖਰਾਬ ਹੁੰਦਾ ਫਿਰ।
ਹਾਂ ਉਹ ਵੀ ਹੈ ਫਿਰ।
ਹਾਂ ਮੈਂ ਨੀ ਫਿਰ ਜਾਂਦੀ ਕਿਧਰੇ।
ਨੀ, ਐਥੇ ਤੁਸੀਂ ਦਵਾਈ -ਦਵੂਈ ਲੈ ਲਓ ਕੋਈ।
ਹਾਂਜੀ।
ਦਵਾਈ - ਦਵੂਈ ਡਾਕਟਰ ਕੋ ਪੁੱਛ ਲਓ, ਐਂਜ ਕਿਉਂ ਹੁੰਦੈ?
ਫਿਰ ਵੀ ਪਤਾ ਨੀ ਆ ਜਾਂਦੀ। ਮਨ ਜੋ ਨਾ ਖ਼ਰਾਬ ਹੁੰਦਾ ਰੈਂਦਾ। ਫਿਰ ਮੈਂ ਨੀ ਚਾਂਦੀ।
ਹੁਣ, ਤੁਸੀਂ ਚੁੱਪ ਕਰਕੇ ਬੈਠਦੇ ਹੋਵੋਗੇ ਨਾ, ਤਾਂ ਚੁੱਪ ਕਰਕੇ ਬੈਠ ਨ ਨਾਲ ਹੁੰਦੈ ਥੋੜ੍ਹਾ।
ਨੀ ਐਸਾ ਵੀ ਨੀ। ਹੁਣ ਚੁੱਪ ਕਰਕੇ ਬੈਨੀਂ ਆ, ਕਰਦੀ ਆ ਗੱਲਾਂ ਬਾਤ। ਤਾਂ ਵੀ ਮੈਂ ਪਰ, ਮਨ ਜਿਹਾ ਨਾ ਖ਼ਰਾਬ ਹੁੰਦਾ ਰੈਂਦੈਂ।
ਅੱਛਾ।
ਹਾਂ, ਤੇ ਫੇਰ ਮੈਂ ਨੀ ਜਾਂਦੀ। ਫੇਰ ਐਵੇਂ ਹੁੰਦਾ ਕਿ ਨਾਲ ਦੇ ਦਾ ਵੀ ਮਨ ਖ਼ਰਾਬ ਹੁੰਦਾ ਏ, ਕਿ ਉਲਟੀਆਂ ਕਰਦੀ ਪਈ ਐ। ਤੇ ਫਿਰ ਮੈਂ ਜਾਨਾ ਈ ਛੱਡਤਾ। ਮੈਂ ਕੈਨੀ ਆ ਕਿ ਮੇਰੇ ਬੱਚਿਆਂ ਨੂੰ ਲੈ ਜਓ ਮੈਂ ਨੀ ਜਾਂਦੀ ਸ਼ੂ
ਹੂੰ, ਬੱਚਿਆਂ ਨਾਲ ਤਾਂ ਤੁਹਾਡੇ ਬਣਾ ਦੇਣੈ ਪਲੈਨ, ਹੁਣ ਜਾਨਾ ਤੇ ਤੁਹਾਨੂੰ ਦੱਸਣੈ। ਤੁਸੀਂ ਭੇਜ ਦੇਨਾ ਇੰਨ੍ਹਾ ਨੂੰ ਉੱਥੇ।
ਹਾਂ ਹਾਂ, ਬਿਲਕੁਲ- ਬਿਲਕੁਲ। 'ਤੇ ਫੰਕਸ਼ਨ ਵਗੈਰਾ
ਹਾਂ, ਫੰਕਸ਼ ਹਾਂ ਤਿੰਨ ਦਾ।
ਹਾਂ, ਠੀਕ ਐ। ਤੁਸੀਂ ਮੈਨੂੰ ਬਾਕੀ ਵਟਸਐਪ ਕਰ ਦੇਨਾ, ਉਹ ਟਾਈਮਿੰਗ ਵਗੈਰਾ ਹਨਾ।
ਹਾਂ, ਉਹ ਕਾਰਡ ਭੇਜਦਾਂਗਾ ਤੁਹਾਨੂੰ।
ਅ ਹਾਂ ਹਾਂ, ਠੀਕ ਐ ਆਵਾਂਗੀ ਮੈਂ।
ਹਾਂਜੀ।
ਹਾਂ, ਜੀ।
ਹਾਂਜੀ, ਜ਼ਰੂਰ ਆਨਾ ਤੁਸੀਂ।
ਹਾਂਜੀ -ਹਾਂਜੀ, ਹੋਰ ਠੀਕ ਨੇ।
ਹਾਂਜੀ, ਸਭ ਠੀਕ।
ਹੂੰ, ਚਲੋ ਠੀਕ ਐ ਫਿਰ।
ਚਲੋ ਓਕੇ!
ਮਿਲਦੇ ਆ ਫਿਰ।
ਹਾਂਜੀ -ਹਾਂਜੀ, ਸਤਿ ਸ੍ਰੀ ਅਕਾਲ।